ਹੈਲੋ!
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ, ਹੈਲੋ।
ਹਾਂਜੀ-ਹਾਂਜੀ, ਕਿਵੇਂ ਹੋ ਤੁਸੀਂ? ਮੈਂ ਕਿਹਾ।
ਹਾਂਜੀ, ਬਸ ਮੈਂ ਵਧੀਆ। ਤੁਸੀਂ ਸੁਣਾਓ, ਤੁਹਾਡਾ ਕੀ ਹਾਲ-ਚਾਲ?
ਮੈਂ ਵੀ ਵਧੀਆ, ਹੋਰ, ਰੋਟੀ-ਵਗੈਰਾ ਖਾ ਲਈ ਤੁਸੀਂ?
ਹਾਂਜੀ, ਸਬ ਰੋਟੀ-ਪਾਣੀ ਖਾ ਕੇ ਹੁਣ ਬਸ ਟਹਿਲ ਹੀ ਰਹੇ ਸੀ। ਹੋਰ ਸੁਣਾਓ, ਕਿੱਦਾਂ ਯਾਦ ਕੀਤਾ?
ਬਸ, ਯਾਦ ਆ ਗਈ ਤੁਹਾਨੂੰ ਫੋਨ ਕਰ ਲਿਆ ਚੱਕ ਕੇ।
ਚਲੋ, ਚੰਗਾ ਕੀਤਾ।
ਹਾਂਜੀ-ਹਾਂਜੀ, ਮੈਂ ਤੁਹਾਡੇ ਨਾਲ ਇਹ ਡਿਸਕਸ ਕਰਨਾ ਸੀ ਕਿ ਮੈ ਨਾ, ਮਤਲਬ ਐਜੂਕੇਸ਼ਨ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ ਤਾਂ। ਜਿਵੇਂ ਮੈਂ ਹੁਣ ਮੈਂ ਪਲੱਸ ਟੂ ਪਾਸ ਕੀਤੀ ਵੇ। ਟਵੈਲਥ ਪਾਸ-ਆਊਟ ਕੀਤੀ ਹੈ ਮੈਂ।
ਅੱਛਾ ਚੰਗਾ ਹੈ ਵਧੀ।
ਹਾਂਜੀ। ਤੇ ਅੱਗੇ ਨਾ, ਮੈਨੂੰ ਮਤਲਬ ਬਾਹਰ ਦਾ ਕੁਝ ਕਰਨਾ, ਆਊਟ ਆਫ ਇੰਡੀਆ ਜਾਣਾ। ਠੀਕ ਆ। ਤੇ ਬਾਹਰ ਦੇ ਲਈ ਕਿਹੜੀ ਪੜ੍ਹਾਈ ਸਹੀ ਰਹੂ? ਮੈਂ ਤੁਹਾਨੂੰ ਇਹ ਪੁੱਛਣ ਲਈ ਕੋਲ ਕੀਤੀ ਸੀ ਜੀ।
ਅੱਛਾ, ਦੇਖੋ, ਆ ਮੈਨੂੰ ਜਿੱਥੇ ਤੱਕ ਐਕਸਪੀਰੀਅਂਸ ਹੈ, ਮੈਂ, ਤੇ, ੳ ਕਿਉਂਕਿ ਮੇਰੇ ਦੀਦੀ ਰਹਿੰਦੇ ਨੇ ਉੱਥੇ ਸਿਸਟਰ-ਇਨ ਲੋ-। ਕੈਨੇਡਾ ਰਹਿੰਦੇ ਨੇ, ਤੇ ਉਹ ਜਦ ਵੀ ਗੱਲ ਕਰਦੇ ਆ ਨਾ ਉਹ ਕਹਿੰਦੇ ਉੱਥੇ ਨਰਸਿੰਗ ਦਾ ਬੜਾ ਸਕੋਪ ਹੈ।
ਹਾਂਜੀ-ਹਾਂਜੀ, ਸਹੀ
ਅਗਰ, ਤੁਹਾਨੂੰ ਇੰਟਰਸਟ ਹੋਵੇ ਨਾ। ਤੇ ਨਰਸਿੰਗ ਕਰ ਸਕਦੇ ਹੋ, ਵਧੀਆ ਆਪਸ਼ਨ ਹੈ।
ਅ-ਅ ਤੁਹਾਨੂੰ ਸੱਚੀ ਗੱਲ ਦੱਸਾ, ਮੈਂ ਐਕਚੁਲੀ ਬੀ ਐਸ ਈ ਨਰਸਿੰਗ ਵਿੱਚ ਐਡਮਿਸ਼ਨ ਲੈ ਰਹੀ ਸੀ। ਬਟ ਜੋ ਮੇਰਾ ਵਾਲਾ ਰੀਅਲ ਬ੍ਰਦਰ ਹੈ ਨਾ ਉਹ ਦੇ ਆਉਟ ਔਫ ਇੰਡੀਆ ਚ ਆ ਤੇ ਉਹ ਮੈਨੂੰ ਕਹਿੰਦਾ ਕਿ ਤੂੰ ਜੇ ਉਹ ਉਰੇ ਪੰਜ ਸਾਲ ਦੀ ਨਰਸਿੰਗ ਕਰੇਗੀ ਉਹ ਚੱਲ ਠੀਕ ਹੈ, ਤੂੰ ਪੰਜ ਸਾਲ ਦੀ ਨਰਸਿੰਗ ਕਰੇਗੀ ਉਹਦੇ ਬਾਦ ਤੂੰ ਬਾਹਰ ਆਏਗੀ ਹੈਨਾ ਬਾਹਰ ਆ ਕੇ ਵੀ ਦੇਖ ਪੰਜ ਸਾਲ ਦੀ ਪੜ੍ਹਾਈ ਕਰਨੀ ਹੁੰਦੀ ਹੈ ਨਰਸਿੰਗ ਦੀ।
ਹਾਂ-ਹਾਂ-ਹਾਂ ਇਹ ਬਿਲਕੁਲ ਠੀਕ ਕਿਹਾ ਉਹਨਾਂ ਨੇ। ਪਤਾ ਇੰਡੀਆ ਚ ਜਿਵੇਂ ਤੁਸੀਂ ਕਰੋਗੇ ਨਾ ਤੇ ਉਥੇ ਉਨੀ ਜਿਆਦਾ ਵੈਲਿਊ ਨਹੀਂ ਹੈ ਉਥੇ ਉਹਨਾਂ ਦੀ ਪੜ੍ਹਾਈ ਦੇ ਹਿਸਾਬ ਨਾਲ ਤੁਹਾਨੂੰ ਢੇਢ ਦੋ ਸਾਲ ਲਾਣੇ ਪੈਣੇ ਹੈ ਤੇ ਮੈਂ ਤੇ ਇਹੀ ਕਵਾਂਗੀ ਫਿਰ ਓਦੋਂ ਦੀ ਕਰੋ ਨਾ ਫਿਰ, ਇਦਰੋ ਕਿਉਂ ਟਾਈਮ ਔਰ ਪੈਸਾ ਦੋਵੇਂ ਦੋਨੋਂ ਵੇਸਟ ਕਰਨਾ।
ਹਾਂਜੀ, ਤੇ ਫਿਰ ਉਹ ਮੈਨੂੰ ਕਹਿੰਦਾ ਕਿ ਨਾ ਇੱਕ ਕੰਮ ਕਰ ਤੂੰ ਮਤਲਬ ਉਰੇ ਨਾ ਫਰੈਂਚ ਸਿਖਲਾ ਫਰੈਂਚ ਬਹੁਤ ਲੋੜ ਆ ਹੈਨਾ ਜਲਦੀ ਪੀ ਆਰ ਵੀ ਹੋ ਜਾਂਤੀ ਆ ਉੱਥੇ ਦੀ ਤੇ ਫਰਿੰਚ ਸਿੱਖ ਲਾ ਤੇ ਵਿ ਪ੍ਰਿੰਸ ਸਿੱਖਣ ਤੋਂ ਬਾਅਦ ਤੂਰੇ ਆ ਜਾ ਉਰੇ ਸਿਰਫ ਡੇਢ ਸਾਲ ਦੀ ਪੜ੍ਹਾਈ ਕਰਨੀਆਂ ਨਾ ਦੇਖੋ ਪੰਜ ਸਾਲ ਨੂੰ ਪੈਸੇ ਪੰਦਰਾਂ ਲੱਖ ਕਿੱਥੇ ਨੀ ਗਿਆ ਨਰਸਿੰਗ ਕਰਨ ਨੂੰ। ਆਪਾਂ ਪੜ੍ਹਾਈ ਜਾ ਕੇ ਉੱਥੇ ਕਰਨੀ ਆ ਡੇਢ ਸਾਲ ਦੇ ਵਿੱਚ ਕਵਰ ਹੋ ਜਾਣੀ ਆ।
ਹਾਂ, ਤੇ ਚੰਗਾ ਹੈ ਨਾ ਉਹ ਤਾਂਹੀ ਤੇ ਮੈਂ ਕਹਿ ਰਹੀ ਹਾਂ ਫਿਰ ਇੱਥੋਂ ਨਾ ਕਰੋ ਇਕ ਕਮ ਕਰੋ ਦਿੱਲੀ ਜਾ ਕੇ ਤੇ ਉੱਥੇ ਹੀ ਤੁਸੀਂ ਕਰੋ ਉਹ ਵਧੀਆ ਹੈ।
ਹਾਂਜੀ, ਮੈਂ ਵੀ ਇਹੀ ਸੋ ਦੀਸੀ ਤੇ ਮੈਂ ਬਾਕੀ ਸੋਚ ਰਹੀ ਸੀ ਉਰੇ ਮਤਲਬ ਬਿਊਟੀਸ਼ੀਅਨ ਵਗ ਜਿਆਦਾ ਕੁਛ ਕਰ ਲਾ ਉਹ ਚ ਵੀ ਮਤਲਬ ਬਹੁਤ ਜਿਆਦਾ ਵੈਲਯੁ ਉਥੇ ਬੇਬੀ ਕੇਯਰ ਵਗੈਰਾ ਚ ਵੀ
ਦੇਖੋ ਮੈਨੂੰ ਉਹਦੇ ਬਾਰੇ ਤੇ ਆਈਡੀਆ ਨਹੀਂ ਹੈਗਾ, ਲੇਕਿਨ ਉਹ ਜਦ ਤੁਸੀਂ ਜਾਓਗੇ ਨਾ ਤੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਭ ਚੀਜ਼ਾਂ ਪਤਾ ਚੱਲ ਚੱਲਣਗੀਆਂ ਤੁਹਾਡਾ ਫਰੈਂਡ ਤਾਂ ਉੱਥੇ ਹੈਗਾ ਨਾ ਇੱਕ ਵਾਰੀ ਫਰੈਂਡ ਨੂੰ ਪੁੱਛਿਓ।
ਮੇਰਾ ਫਰੈਂਡ ਨ ਮੇਰਾ ਰੀਅਲ ਬ੍ਰਦਰ ਹੀ ਹੈ ਜੀ ਉੱਥੇ।
ਅੱਛਾ, ਰੀਅਲ ਬ੍ਰਦਰ ਹੈ ਓਕੇ ਹਾਂ ਤੇ ਫਿਰ- ਫਿਰ ਤੇ ਵਧੀਆ ਉਹ ਦੇਖੋ ਤੁਹਾਡਾ ਜਿਹਦੇ ਚ ਇੰਟਰਸਟ ਹੋਵੇ ਅਗਰ ਇੰਟਰਸਟ ਹੈਗਾ ਹੈ ਕਿਉਂਕਿ ਨਰਸਿੰਗ ਦਾ ਜਿਹੜਾ, ਹੈਗਾ ਹੈਗਾ ਨਾ ਲਵੇ ਇਕ ਲਾਈਨ ਹੈਗੀ ਏ ਉਦੇ ਵਿੱਚ ਪੇਸਸ ਲੈਵਲ ਤੁਹਾਡਾ ਬਹੁਤ ਵਧੀਆ ਹੋਣਾ ਚਾਹੀਦਾ ਹੈ, ਪਸ਼ਨਲੀ ਕੰਮ ਆਉਂਦਾ ਹੈ ਤੇ ਰਹੀ ਗੱਲ ਅਗਰ ਪੈਸੇ ਨੂੰ ਦੇਖਿਆ ਜਾਏ। ਕਰੀਅਰ ਮਗਰ ਦੇਖਿਆ ਜਾਏ, ਤੇ ਵਧੀਆ ਹੈ ਉੱਥੇ ਤੇ ਮੈਨੂੰ ਲੱਗਦਾ ਇੱਥੇ ਸਾਡੇ ਇੰਡੀਆ ਚ ਕੀ ਹੈ, ਸਿਫਟਾ ਹੁੰਦੀਆ ਨੇ। ਦੋ-ਦੋ ਚਾਰ, ਔਰ ਚਾਰ ਤੋਂ ਛੇ ਮੈਂ ਕਈ ਮੈਂ ਨਰਸਾਂ ਨੂੰ ਜਾਣਦੀ ਵੀ ਹਾਂ। ਐਕਚੁਲੀ ਮੇਰੀ ਫਰੈਂਡ ਵੀ ਹੈਗੀ ਆ ਤੇ ਉੱਥੇ-ਉਥੇ ਬਹੁਤ ਮਤਲਬ, ਇੱਥੇ ਬਹੁਤ ਟਾਈਮ ਟੇਕੀਗ ਐ ਉਥੇ ਮੈਨੁੰ ਲਗਦਾ ਪੜਾਈ ਦੇ ਨਾਲ-ਨਾਲ ਹੀ, ਜਿੰਨਾ ਜਿੱਥੇ ਤੱਕ ਮੈਂ ਜਾਣਦੀ ਹਾਂ ਹਾਂਜੀ ਉਥੇ ਘੰਟੇ ਵਾਈਸ ਮਤਲਬ ਆਰ ਦੇ ਵਾਈਜ਼ ਤੁਹਾਨੂੰ ਘੰਟੇ ਵਾਈਜ਼ ਤੁਹਾਨੂੰ ਉਹ ਪੇ ਕਰਦੇ ਨੇ।
ਹਾਂਜੀ ਜਿਵੇਂ, ਹਾਂਜੀ ਜਿਵੇ ਉਰੇ ਦੇਖੋ ਇੰਡੀਆ ਚ ਮੈਨੂੰ ਨੂੰ ਅਹ ਤਿੰਨ ਘੰਟੇ, ਦੋ ਘੰਟੇ ਕੰਮ ਕਰਨਾ ਪੈਂਦਾ ਦਿਨ ਚ ਦੋ ਟਾਈਮ ਤਾਂ ਵੀ ਕਰ ਨਹੀਂ ਵਾਹਿਧਾ ਨਰਸਿੰਗ ਦਾ।
ਨਹੀਂ, ਇੱਥੇ ਤਾਂ ਛੇ ਘੰਟੇ ਦੀ ਸ਼ਿਫਟ ਲੱਗਦੀ ਹੈ ਕਿੱਥੇ ਦੋ- ਤਿੰਨ ਘੰਟੇ ਨਹੀਂ ਕਰਦੇ।
ਤਿੰਨ-ਤਿੰਨ ਘੰਟਿਆਂ ਆਪਾ ਦਿਨ ਚ ਦੋ ਟਾਈਮ ਲਾਣੀ ਹੁੰਦੀ ਹੈ ਜੀ।
ਅੱਛਾ, ਨਹੀਂ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ, ਮੇਰੀ ਫਰੈਂਡ ਤੇ ਜਾਂਦੀ ਹ ਜਿਵੇਂ ਉਹਦੀ ਛੇ-ਛੇ ਘੰਟੇ ਦੀ ਸ਼ਿਫਟ ਆਦੀ ਐ ਪੁਰੇ ਛੇ ਘੰਟੇ ਇਕੱਠੇ ਆਉਦੇ ਨੇ, ਤੇ ਜਿੱਦਾਂ ਮੈਂ ਸੁਣਿਆ ਦੀਦੀ ਨੇ ਮੈਨੁੰ ਦੱਸਿਆ ਸੀ, ਕੀ ਕੇਨਡਾ ਵਿੱਚ ਕੀ ਐ ਨਾ, ਕਿ ਉੱਥੇ ਤੁਸੀਂ ਜਿਵੇਂ ਇੱਕ ਘੰਟਾ, ਤੁਹਾਨੂੰ ਲੱਗਦਾ ਕਿ ਸਟੱਡੀਜ਼ ਚ ਤੁਹਾਡਾ ਟਾਈਮ ਜ਼ਿਆਦਾ ਜਾ ਰਿਹਾ। ਤੇ ਤੁਸੀਂ ਇੱਕ ਘੰਟਾ ਵੀ ਅਗਰ ਕਰਦੇ ਹੋ, ਤੇ ਨੋ ਪ੍ਰੋਬਲਮ, ਉਹ ਤੁਹਾਨੂੰ
ਹਾਂਜੀ, ਸਹੀ ਕਿਹਾ।
ਕੋਈ ਐਸਾ ਬਰਡਨ ਨਹੀਂ ਪਾਦੇ ਜਿਹੜੇ ਸਟੂਡੈਂਟ ਜਾਂਦੇ ਨੇ ਉੱਥੇ ਏਨਾਂ ਬਰਡਨ ਨਹੀਂ ਪਾਂਦੇ ਕਿ ਨਹੀਂ ਤੁਹਾਨੂੰ ਅਹ ਛੇ ਘੰਟੇ ਦੀ, ਜਾਂ ਅੱਠ ਘੰਟੇ ਦੀ ਸ਼ਿਫਟ
ਮੈਂ ਦੋ ਕਹ ਰਹੀ ਹਾਂ ਨਾ ਉੱਥੇ ਬਸ ਆਪਣੇ ਨੂੰ ਵੀਹ ਮਿੰਟ ਚਲ ਉਹ ਵੀ ਜਾਣਾ, ਉਹਨਾਂ ਨੂੰ ਗੋਲੀਆਂ ਵਗੈਰਾ ਦੇਣੀਆਂ ਉਹਨਾਂ ਦਾ ਬੀ ਪੀ ਵਗੈਰਾ ਟੈਸਟ ਕਰਨਾ, ਬਸ ਘਰੇ ਆ ਜਾਣਾ। ਬਸ ਇੰਨਾ ਹੀ ਕੰਮ ਆ ਉੱਥੇ, ਮੈਂ ਜਿੰਨਾ ਕੁ ਸੁਣਿਆ, ਕਿਉਂਕਿ ਮੇਰੇ ਜੋ ਮਤਲਬ ਬ੍ਰਦਰ ਦੀ ਵਾਈਫ ਆ ਨਾ ਉਹਨੇ ਬੀ ਐਸ ਸੀ ਕੀਤੀ ਹੋਈ ਆ ਤੇ ਉਹਦਾ ਐਕਸਪੀਰੀਅੰਸ ਮੈਨੂੰ ਬੋਹਤ ਮਤਲਬ ੳਹ ਦਸ ਦਿਨ ਦੀ ਹੈਨਾ, ਉਹਦਾ ਐਕਸਪੀਰੀਅੰਸ ਰਿਹਾ ਕਿਉਂਕਿ ਉਹਦੇ ਚ
ਹਾਂ ਤੇ ਫਿਰ ਵਧੀਆ ਔਪਸ਼ਨ ਹੈ ਫਿਰ, ਇਹੀ ਕਰੋ ਮੈਂ ਤੇ ਕਹਿੰਦੀ ਹਾਂ, ਕਿਉਂਕਿ ਬਟਿਊਸ਼ਨ ਵਗੈਰਾ ਤਾਂ ਮੈਨੂੰ ਜਿੱਥੋਂ ਤੱਕ ਹੈਨਾ ਮੈਨੂੰ ਲੱਗਿਆ ਨੀ ਉੱਥੇ, ਕਿ ਕੋਈ ਸਕੋਪ ਹੈਗਾ ਹੈ।
ਅਹ ਮੇਰੇ ਜੋ ਮਤਲਬ ਭਾਬੀ ਨੇ ਨਾ ਮਤਲਬ ਬ੍ਰਦਰ ਦੀ ਵਾਈਫ, ਤੇ ਉਹਨਾਂ ਦੀ ਜੋ ਸਿਸਟਰ ਆ ਰੀਅਲ ਸਿਸਟਰ ਉਹ ਨਾ ਉਹ ਮਤਲਬ ਬਿਊਟੀਸ਼ੀਅਨ ਵਗੈਰਾ ਸੈਲੂਨ ਵਗੈਰਾ ਦਾ ਹੀ ਸਿੱਖ ਕੇ ਗਏ ਨੇ ਬੇਬੀ ਕੇਅਰ ਹੋ ਗਿਆ, ਸੈਲੂਨ ਦਾ ਹੇਅਰ ਕੱਟ ਵਗੈਰਾ, ਸਾਰਾ ਕੁਛ ਸਿੱਖ ਗਏ ਨੇ। ਤੇ ਉਹਨਾ ਉੱਥੇ ਵੀ ਉਹਦੀ ਬਹੁਤ ਵੈਲਿਊ ਹੈ, ਦੇਖੋ ਹੁਣ ਮੁੰਡੇ ਹੁੰਦੇ ਨੇ ਹਾਂਜੀ, ਹੁਣ ਮੁੰਡੇ ਹੁੰਦੇ ਨੇ ਜਿਵੇਂ ਦੇਖੋ ਦਾੜੀ ਕਰਾਣ ਬਾਹਰ ਚਲੇ ਜਾਂਦੇ ਆ ਬਰੀਏਡ ਕਰਾਣ ਤੇ ਉੱਥੇ ਪੰਜਾਹ ਡੋਲਰ ਲੈ ਲੈਂਦੇ ਨੇ ਇੱਕ ਟਾਈਮ ਤੇ ਮਤਲਬ ਦੇਖ ਲਓ ਕਿੰਨੀ ਵੈਲਊ ਹੈ, ਤੁਸੀਂ ਸਮਝ ਸਮਝ ਰਹੇ ਔ,
ਹਾਂਜੀ ਫਿਰ ਤੇ ਵਧੀਆ ਪੰਜਾਹ ਡੋਲਰ ਘੱਟ ਥੋੜ੍ਹੀ ਹੋਂਦੇ ਨੇ, ਇੰਡੀਆ ਦੇ ਹਿਸਾਬ ਨਾਲ ਅਗਰ ਵੇਖਿਆ ਜਾਵੇ ਤੇ
ਹਾਂਜੀ-ਹਾਂਜੀ, ਸਹੀ ਕਿਹਾ, ਮਤਲਬ ਉਵੇਂ ਹੀ ਕੁੜੀਆਂ ਵੀ ਹੇਅਰ ਕੱਟ ਵਗੈਰਾ ਨੂੰ ਆਦੀਆਂ ਹੀ ਨੇ ਉਹਨਾਂ ਨੂੰ ਵੀ ਮਤਲਬ
ਹਾਂ ਔਧਰ ਤੇ ਗੋਰੇ ਹੈਗੇ ਨੇ, ਉਹ ਲੋਕ ਤੇ ਕਰਾਂਦੇ ਕਰਾਂਂਦੇ ਨੇ, ਸਾਡੇ ਪੰਜਾਬੀਆਂ ਚ ਨਹੀਂ ਹੈ ਕਿ, ਨਹੀਂ ਵਾਲ ਵੂਲ ਕਟ ਨੇ ਲੇਕਿਨ ਉਹ ਲੋਕ ਤੇ ਕਰਦੇ ਹੀ ਨੇ, ਫੈਸ਼ਨਐਬਲ ਤੇ ਖੈਰ ਉੱਥੇ ਹੁੰਦੇ ਹੀ ਨੇ। ਕਰ ਸਕਦੇ ਹੋ ਫਿਰ, ਤੁਹਾਡਾ ਮਨ ਕੀ ਕਹ ਮਤਲਬ ਤੁਹਾਨੂੰ ਕਿਦੇ ਚ ਇੰਟਰਸਟ ਹੈਗਾ, ਤੁਹਾਡਾ ਮਨ ਕੀ ਕਰਦਾ।
ਨਹੀ ਇਹੀ ਕਰ ਲੈ ਨਰਸਿੰਗ ਕੁਛ ਨੀ ਹੁੰਦਾ, ਪੰਜ ਸਾਲ ਕਿਤੇ ਨੀ ਗਏ ਇਹੀ ਕਰ ਲੈਂਦੀ ਹਾਂ, ਫੇਿਰ ਮਤਲਬ ਮੈਂ ਜਿੰਨੀਆਂ ਤੋਂ ਵੀ ਨੌਲੇਜ ਲਿਆ ਬਾਕੀ ਏਜਂਟਸ ਵਗਰਾ ਤੋਂ ਵੀ ਮੈਂ ਬਹੁਤ ਨੌਲੇਜ ਲਿਆ, ਤੇ ਉਹਨਾ ਮੈਨੂੰ ਏਹੀ ਸੁਜੈਸਟ ਕੀਤਾ ਕਿ ਔ ਉੱਥੇ ਜਾ ਕੇ ਵੀ ਕਰਨੀ ਹੈ, ਤਾਂ ਉਰੇ ਤੁਸੀਂ ਨਾ ਕਰਕੇ ਜਾਓ।
ਕਹ ਰਹੀ ਹੈ ਕਿ ਜੋ ਵੀ ਅਗਰ ਤੁਸੀਂ ਜਾਣਾ ਹੀ ਉੱਥੇ, ਤਾਂ ਕੋਈ ਵੀ ਕੋਰਸ ਤੁਸੀਂ ਇੱਥੋਂ ਦੀ ਨਾ ਕਰਕੇ ਸਿੱਧਾ ੳਥੋਂ ਉੱਥੇ ਕਰੋ, ਕਿਉਂਕਿ ਪੈਸੇ ਦੀ ਵੀ ਤੁਹਾਡੀ ਬੱਚਤ ਹੋਏਗੀ। ਤੇ ਕਿਉਂਕਿ ਫੀਸ ਇੱਥੇ ਵੀ ਭਰੋਗੇ, ਫਿਰ ਉੱਥੇ ਵੀ ਭਰੋਗੇ, ਫਿਰ ਇੱਥੇ ਟਾਈਮ ਉੱਥੇ ਵੀ ਤਿੰਨ, ਚਾਰ ਸਾਲ ਦਾ, ਮ ਤਿੰਨ ਸਾਲ ਦਾ ਡਿਪਲੋਮਾ ਤਾਂ ਹੁੰਦਾ ਹੀ ਹੈ ਨੋਰਮਲੀ ਉਹ ਵੀ ਤੁਸੀਂ ਕਰੋਗੇ। ਫਿਰ ਉੱਥੇ ਜਾ ਕੇ ਵੀ ਇੱਕ, ਡੇਢ ਸਾਲ ਦਾ ਜੋ ਵੀ ਤੁਸੀਂ ਟ੍ਰੇਨਿੰਗ ਪੀਰੀਅਡ ਰਹੇਗਾ ਤੁਹਾਡਾ ਉਹਦੇ ਚ ਵੀ ਟਾਈਮ ਵੇਸਟ ਹੋਏਗਾ ਤੇ ਫਿਰ ਉਹ ਮੈਨੂੰ ਨੀ ਲੱਗਦਾ ਹੈ ਕਿ ਸਹੀ ਏ। ਹੈਨਾ, ਟਾਈਮ ਕਿਉਂ ਵੇਸਟ
ਮਤਲਬ ਮੈਂ ਵੀ ਜਿਨ ਏਜੰਟਾਂ ਤੋ ਮਤਲਬ ਗੱਲ ਕੀਤੀ ਉਹ ਮੈਂ ਨਹੀਂ ਕਹਿੰਦੇ-ਕਹਿੰਦੇ ਜਗਰ ਤੂੰ ਮਤਲਬ ਮੁੰਡੇ ਤੇ ਡਿਪੈਂਡ ਜਾਣਾ ਮਤਲਬ, ਮਤਲਬ ਮੇਰੇ ਹਸਬੈਂਡ ਦੇ ਡਿਪੈਂਡ ਤਾਂ ਉਹ ਕਹਿੰਦੇ ਆ ਕਿ ਤੁਸੀਂ ਮਤਲਬ ਉਰੇ ਨਰਸਿੰਗ ਕਰ ਲਓ ਫਿਰ ਉਹਦੇ ਡਿਪੈਂਡ ਤੁਸੀਂ ਜਾ ਸਕਦੇ ਸਕਦੇ ਹੋ ਬਾਹਰ। ਬਟ ਆਪਾਂ ਉਵੇਂ ਕਰਨਾ ਹੀ ਨਹੀਂ ਕਿਉਂਕਿ ਮੇਰਾ ਰੀਅਲ ਬ੍ਦਰ ਹੈਗਾ ਏ, ਏਚਯੁਲੀ ਔਦੇ ਮੈਨੂੰ ਵੀਜ਼ਾ ਵਲ ਵੀਜਿਟਰ ਵੀਜ਼ਾ ਵੀ ਲਗਾਇਆ ਹੋਇਆ ਔ
ਹਾਂ ਉਹ ਹਾਂ ਉਹ ਅਪਣੇ ਬੀਆੱਫ ਤੇ ਤੁਹਾਨੂੰ ਉੱਥੇ ਸੱਦ ਸਕਦੇ ਕਿ ਵੀ ਮੈਂ ਆਪਣੀ ਭੈਣ ਨੂੰ ਸੱਦ ਰਿਹਾ ਇੱਥੇ ਸਟੂਡੈਂਟ ਵੀਜ਼ਾ ਲੈ ਲੋ, ਸਟੂਡੈਂਟ ਵੀਜ਼ਾ ਤੁਹਾਨੂੰ ਥੋੜਾ ਅਹ ਮਤਲਬ ਪੈਸੇ ਵੀ ਘੱਟ ਜਾਏਗੇ ਤੁਹਾਡੇ
ਹਾਂਜੀ ਹਾਂਜੀ ਸਹੀ ਕਿਹਾ, ਜਿੰਨੇ ਵੀ
ਤੁਸੀਂ ਜਦ ਤੱਕ ਕਰੋਗੇ ਡਿਪਲੋਮਾ ਜਾਂ ਡਿਗਰੀ। ਤੇ ਨਾਲ ਹੀ ਤੁਹਾਡਾ ਇੱਕ ਸਾਲ ਅਗਰ ਤੁਸੀਂ ਜੋਬ ਕਰ ਲੈਂਦੇ ਹੋ ਤੁਹਾਡਾ ਪੀਆਰ ਵੀ ਮੈਨੂੰ ਲੱਗਦਾ ਛੇਤੀ ਹੋ ਜਾਂਦਾ।
ਹਾਂਜੀ ਹਾਂਜੀ ਨਰਸਿੰਗ ਵਾਲੇ ਤਾਂ ਬਹੁਤ ਛੇਤੀ ਪੀ ਆਰ ਮਿਲ ਜਾਂਦੀ ਹ। ਤੇ ਇੱਕ ਫਰੈਂਚ ਸਿਖੀ ਹੋਵੇ ਤਾਂ ਉਹਨੂੰ ਵੀ ਬਹੁਤ ਜਾਂਦੀ ਹੈ।
ਪੰਜਾਬ ਚ ਵੀ ਬਹੁਤ ਵਧੀਆ ਮੈਂ ਦੇਖਿਆ ਮੈਂ ਐਡ ਵਗੈਰਾ ਦੇਖਦੀ ਰਹਿੰਦੀ ਆ ਇੰਸਟਾਗਰਾਮ ਚ! ਕਾਫੀ ਮੈਨੂੰ ਐਡਸ ਆਉਂਦੀਆਂ ਨੇ ਫਰੈਂਡ ਚ ਸਿੱਖੋ ਤੇ ਸਿੱਖ ਲੋ ਉਹਦੇ ਚ ਕੀ ਹੈ। ਉਹ ਤੇ ਮੈਨੂੰ ਲੱਗਦਾ ਇੱਕ ਡੇਢ ਮਹੀਨੇ ਦੀ ਕਲਾਸ ਹੈ ਮੇ ਬੀ।
ਹਾਂਜੀ ਹਾਂਜੀ ਦੋ ਮਹੀਨੇ ਕਿਤੇ ਨਹੀਂ ਗਏ ਜੀ।
ਹਾਂ ਤੇ ਬਸ ਠੀਕ ਹ ਨਾ ਜਦ ਤੱਕ ਤੁਹਾਡਾ ਉਥੇ ਆਪਣਾ ਕੰਮ ਹੋ ਜਾਏਗਾ ਤੁਹਾਡੇ ਕਾਗਜਾਂ ਦਾ ਤੇ ਇਧਰ ਤੁਸੀਂ ਆਪਣਾ ਇਦਾਂ ਫਰੈਂਚ ਸਿੱਖ ਲਓ। ਅੱਜਕੱਲ ਤੇ ਆਨਲਾਈਨ ਮੈਨੂੰ ਲੱਗਦਾ ਆਨਲਾਈਨ ਕਲਾਸਾਂ ਵੀ ਬਥੇਰੀਆਂ ਮੈਨੂੰ ਲੱਗਦਾ।
ਹਾਂਜੀ ਹਾਂਜੀ ਜੂਮ ਮਿਡਲ ਕਰ ਦਿੰਦੇ ਨੇ ਕਿ ਜ਼ੋ ਮੀਟਿੰਗ ਤੇ ਅਟੈਂਡ ਕਰ ਲਿਓ।
ਤੇ ਵਧੀਆ ਨਾ ਤੁਸੀਂ ਘਰ ਬੈਠ ਕੇ ਆਪਣਾ ਸਿੱਖ ਵੀ ਸਕਦੇ ਹੋ। ਔਰ ਨਾਲੀ ਨਾਲ ਤੁਸੀਂ ਆਪਣਾ ਅਪਲਾਈ ਕਰ ਦੋ ਵੀਜ਼ਾ ਦਾ। ਤੇ ਮੇਰਾ ਤੇ ਸਜੇਸ਼ਨ ਹੈਗੀ ਹ ਕਿ ਤੁਸੀਂ ਪਰਸਨਲੀ ਮਤਲਬ ਮੇਰਾ ਕਿ ਤੁਸੀਂ ਹਸਿੰਗ ਕਰੋ ਇਕ ਡਿਗਰੀ ਤੁਸੀਂ ਆਪਣੇ ਹੱਥ ਚ ਲਾਓ ਔਰ ਫਿਰ ਜਦ ਤੁਸੀਂ ਉਹਦੇ ਚ ਆਪਣੀ ਕੋਰਸ ਪੂਰਾ ਕਰ ਲੋਗੇ ਤੇ ਨਾਲ ਹੀ ਨਾਲ ਇੱਕ ਸਕਿਲ ਆਪਣਾ ਸਿੱਖ ਲਓ ਬ੍ਰਿਟਿਸ਼ ਦਾ ਉਹ ਤੇ ਹੋ ਗਿਆ ਨਾ। ਤੁਹਾਡਾ ਇੱਕ ਤੇ ਸਕਿਲ ਵੀ ਦੇਖੋ ਹੱਦ ਚ ਹੋਣੇ ਹੁਨਰ ਹੋਣਾ ਵੀ ਬਹੁਤ ਜਰੂਰੀ ਹੈ। ਹੁਨਰ ਵਾਲਾ ਬੰਦਾ ਕੀ ਹਨਾ ਨਾਂ ਵੀ ਜੋਬ ਕਰੇ ਤੇ ਘਰੇ ਬਹਿ ਕੇ ਆਰਾਮ ਨਾਲ ਕਮਾ ਕੇ ਖਾ ਸਕਦਾ। ਸਾਡੇ ਸਾਡੇ ਗੁਰੂਆਂ ਨੇ ਵੀ ਕਿ ਬਈ ਕਿਰਤ ਕਰੋ ਹੱਥ ਨਾਲ ਜਿਹੜਾ ਕਿਰਤ ਕਰਦਾ ਉਹ ਕਦੇ ਭੁੱਖਾ ਨਹੀਂ ਮਰ ਸਕਦਾ। ਤੇ ਇੱਕ ਹੁਨਰ ਆ ਜਾਏਗਾ ਉਹ ਤੇ ਹੁਨਰ ਆ ਜਾਏਗਾ ਤੇ ਸਾਈਡ ਤੋ ਸਾਈਡ ਬੇਸ ਸਾਈਡ ਤੁਸੀਂ ਤੇ ਆਪਣਾ ਇਹ ਵੀ ਕਰ ਸਕਦੇ ਹੋ ਬਿਜ਼ਨਸ ਵੀ ਸਟਾਰਟ ਕਰ ਸਕਦੇ ਹੋ। ਤੁਹਾਡਾ ਕੱਲ ਨੂੰ ਚਰਚਾ ਅਗਰ ਨਹੀਂ ਮਨ ਕਰ ਰਿਹਾ ਜੋਬ ਕਰਨ ਦਾ ਕਿਉਂਕਿ ਦੇਖੋ ਜੋਬ ਕਰਨੀ ਆਸਾਨ ਨਹੀਂ ਹੈ ਹਰ ਬੰਦਾ ਜੋਬ ਨਹੀਂ ਕਰ ਸਕਦਾ ਕਈ ਚੀਜ਼ਾਂ ਕੁੜੀਆਂ ਵਾਸਤੇ ਤੇ ਹੋਰ ਵੀ ਬਹੁਤ ਕਤ ਰਹਿੰਦੀ ਹ ਜੋਬ ਸੈ ਬਿਕੋਜ਼ ਕਾਲ ਨੂੰ ਵਿਆਹ ਹੋਏਗਾ। ਤੁਹਾਡਾ ਫਿਰ ਰਿਸਪਾਂਸਬਿਲਿਟੀਆਂ ਵੱਧ ਜਾਂਦੀਆਂ ਜ਼ਿੰਮੇਦਾਰੀਆ ਨੀਆਂ ਹੋ ਜਾਂਦੀਆਂ ਕਿ ਜੋਬ ਦੇ ਨਾਲ ਨਾਲ ਘਰ ਸਮਾਨਾ ਸੌਖਾ ਨਹੀਂ ਰਹਿੰਦਾ। ਤੇ ਉਸ ਟਾਈਮ ਤੁਸੀਂ ਆਪਣਾ ਅਗਰ ਇੱਕ ਤੁਹਾਡੇ ਹੁਨਰ ਹੈਗਾ ਹੱਥਾਂ ਚ ਤੇ ਤੁਸੀਂ ਆਪਣਾ ਬਿਜਨਸ ਸਟਾਰਟ ਕਰ ਸਕਦੇ ਓ
ਹਾਂਜੀ ਹਾਂਜੀ, ਸਹੀ ਕਿਹਾ ਜੀ ਤੁਸੀਂ ਹਾਂਜੀ ਮੈਂ ਵੀ ਸੋਚ ਮੇਰਾ ਜੋ ਬਰਦਰ ਸੀ, ਨਾ ਓ ਐਕਚੂਲੀ ਦਰੋਂ ਨੇ ਪਲੱਸ ਟੂ ਕੀਤੀ ਪਲੱਸ ਟੂ ਕਰਨ ਤੋਂ ਬਾਅਦ ਫਾਰਮਾਸੀ ਕੀਤੀ ਸੀ ਇਧਰ। ਬੀ- ਫਾਮ, ਐਮ-ਫਾਮ, ਤੁਹਾਨੂੰ ਪਤਾ ਹੀ ਹੁਣਾ
ਹਾਂਜੀ। ਬੀ- ਫਾਰਮਾ ਡੀ -ਫਾਰਮਾ ਹੁੰਦਾ। ਹਾਂਜੀ ਹਾਂਜੀ
ਕਰੋ ਫਾਰਮਾਸੀ ਉਰੇ ਕੀਤੀ ਫਿਰ ਉਹਤੋਂ ਬਾਅਦ ਥੋੜੇ ਦਿਨ ਮਤਲਬ ਟ੍ਰੇਨਿੰਗ ਕੀਤੀ ਫਿਰ ਉਸ ਤੋਂ ਬਾਅਦ ਉਹਨੇ ਆਈਲੈਟਸ ਕਰ ਲਿਆ ਸੀਗਾ। ਆਈਲੈਟਸ ਕਰਨ ਤੋਂ ਬਾਅਦ ਬਾਹਰ ਚਲਾ ਗਿਆ। ਤੇ ਫਿਰ ਮਤਲਬ ਡਿਗਰੀ ਲੈ ਕੇ ਗਏ ਹੋਇਆ ਪਹਿਲੀ ਗੱਲ ਤਾਂ। ਉਹ ਮੈਨੂੰ ਉਹੀ ਗੱਲ ਕਹਿੰਦਾ ਕਹਿੰਦਾ ਡਿਗਰੀ ਲੈ ਕੇ ਆਇਆ ਤੇ ਪਰ ਡਿਗਰੀ ਦੀ ਵੈਲਿਊ ਹੈ ਨਹੀਂ।
ਜੀ ਮੈਂ ਇਹੀ ਕਹਿਣ ਜਾ ਰਹੀ ਸੀ। ਉੱਥੇ ਬਿਲਕੁਲ ਵੈਲਿਊ ਨਹੀਂ ਹੈ। ਇਹ ਤੇ ਮੈਨੂੰ ਵੀ ਕਿਸੇ ਤੇ ਸੀਗਾ ਕਿ ਨਾ ਉੱਥੇ ਜਾ ਕੇ ਫਿਰ ਉਹ ਤੇ ਜਿਹਨੂੰ ਮੈਂ ਜਾਣਦੀ ਆ ਜਿਹਦੀ ਗੱਲ ਕਰ ਰਹੀ ਇੰਗਲੈਂਡ ਛੇਵੀ ਹੈਗੇ ਆ ਤੋ ਇਥੋਂ ਦੀ ਉਹ ਲੈ ਕੇ ਗਏ ਡਿਗਰੀ ਉਥੇ ਉਹਦੀ ਕੋਈ ਵੈਲਿਊ ਨਹੀਂ। ਤੇ ਉਹਨਾਂ ਨੇ ਕਿਹਾ ਤੁਸੀਂ ਫਿਰ ਤੋਂ ਤੁਹਾਨੂੰ
ਹਾਂਜੀ ਹਾਂਜੀ ਉਹੀ ਤਾਂ ਮੈਂ ਤੁਹਾਨੂੰ ਕਹਿ ਰਹੀ ਮਤਲਬ ਉ ਕਰਕੇ ਗਏ ਉਹ ਰੋ ਕਰਕੇ ਜਾ ਕੇ ਨਾ ਉਹਨਾਂ ਨੂੰ ਫਿਰ ਕੁੱਛ ਆਵਾਜ਼ ਨਹੀਂ ਹੈ।
ਨਹੀਂ ਚੰਗਾ ਹੈ ਹੁਣ ਦੇਖੋ ਸਾਰੇ ਤੋ ਲੈ ਲਿਆ ਤੁਸੀਂ ਆਪਣੀ ਫਰੈਂਡ ਤੋਂ ਵੀ ਐ ੳ ਗੱਲ ਵਧੀਆ ਤੁਹਾਡਾ ਭਰਾ ਉੱਧਰ ਹੈ ਤੇ ਔ ਵੀ ਤੁਹਾਨੂੰ ਚੰਗੇ ਈ ਗੱਲ ਦੱਸਣਗੇ ਔਥੇ ਜੇੜਾ ਮਤਲਬ ਪ੍ਰੈਕਟੀਕਲੀ ਔ ਦੇਖ ਰੇ ਨੇ ਔ ਤੁਹਾਨੂੰ ਦੱਸਣਗੇ।
ਹਾਂਜੀ ਹਾਂਜੀ, ਸਹੀ
ਤੇ ਮੈਂ ਤੇ ਐਹੀ ਕਾਂਗੀ। ਕਿ ਤੁਸੀਂ ਜੇੜਾ ਹੈ, ਅਪਣਾ ਹੁਣ ਟਾਈਮ ਨਾ ਵੇਸਟ ਕਰੋ। ਅਪਣਾ ਨਾਲ ਦੇ ਨਾਲ ਅਪਣੀ ਫਰੈਂਚ ਅ ਦੀ ਲੈਂਗੁਏਜ ਦੀ ਕਲਾਸਿਸ ਲੋ, ਤੇ ਔਥੇ ਅਪਲਾਈ ਕਰ ਦੋ ਵੀਜ਼ਾ। ਸਟਡੀ ਵੀਜ਼ਾ ਅਪਣਾ ਅਪਲਾਈ ਕਰੋ। ਤੇ ਰੱਬ ਨੇ ਚਾਯਾ ਤੇ ਸਭ ਕੁਛ ਵਧੀਆ ਹੀ ਹੋ ਜੇਗਾ ਅੱਗੇ।
ਹਾਂਜੀ ਹਾਂਜੀ, ਸਹੀ ਔਹੀ ਕਰੋ ਮੈਂ ਕੈੰਦਾ ਸੀਗਾ ਕੈੰਦਾ ਕਿ ਹਾਂਜੀ ਕਿ ਮੈਂ ਉਰੇ ਪੈਲੇ ਜੋ ਸਟੱਡੀ ਲੈ ਕ ਕੈ ਔ ਸਟੱਡੀ ਦੀ ਬਿਲਕੁਲ ਵੈਲਿਊ ਨੀ ਐ ਉਰੇ, ਔਨਾਂ ਨੇ ਆਪ ਦੀ ਪੜ੍ਹਾਈ ਕਰਵਾਣੀ ਆ ਤੇ ਔਨਾਂ ਨੇ ਉਲੇ ਉ ਉਦੇ ਰਿਲੇਟਿਡ ਹੀ ਤੁਹੈਨੂੰ ਜੋਬ ਦੇਣਾ ਵਾ।
ਬਿਲਕੁਲ ਦੇਖੋ ਔ ਚੀਜ਼ਾਂ ਵੀ ਔ ਸਹੀ ਵੀ ਹੈ। ਹੈਗੇ ਨੇ ਐਕਚੁਲੀ ਦੇਖੋ ਇੰਡੀਆ ਚ ਮਹੌਲ ਕੁਛ ਹੋਰ ਹੈ, ਬਾਰ ਦੀ ਕੰਟਰੀਜ਼ ਅਪਣੇ ਹਿਸਾਬ ਨਾਲ ਚੀਜ਼ਾਂ ਕਾਰ ਕਰ ਰੀਆਂ ਨੇ ਤੇ ਮਾਹੌਲ ਦਾ ਵੀ ਫ਼ਰਕ ਹੈ ਨਾ। ਓਹ ਤੇ ਤੁਹਾਨੂੰ ਅਪਣੇ ਹਿਸਾਬ ਨਾਲ ਬਈ ਟੈਕਨੀਕਲੀ ਤੇ ਤੁਹਾਨੂੰ ਬਿਲਕੁਲ ਔ ਟ੍ਰੇਨ ਕਰਨਗੀਆਂ। ਕਰਨਗੀਆਂ ਨਾ ਹੁਣ ਇੰਡੀਆ ਚ ਔ ਦੂਜ ਜਾ ਮਾਹੌਲ ਰੈੰਦਾ ਏ, ਇੰਡੀਆ ਦੀ ਕੁਛ ਬਿਮਾਰੀਆਂ ਵੀ ਹੋ ਸਕਦਾ ਹੈ। ਚੇਂਜ ਹੋਣ ਵੈਦਰ ਚੇਂਜ ਹੋਵੇ ਔਥੇ ਕੇੜੀ ਬਿਮਾਰੀ ਜੈਦਾ ਹੁੰਦੀ ਐ? ਕੀ-ਕੀ ਔਥੇ ਦਾ ਪੂਰਾ ਸਟਕਚਰ ਹੈਨਾ ਹੈਲਥ ਦਾ ਸਟਕਚਰ ਕੀ ਹੈ? ਤੇ ਡਿਪੈਂਡ ਕਰਦਾ ਐਦੇ ਚ, ਤੇ ਔਨਾਂ ਦੀ ਗ਼ਲਤੀ ਨੀ ਐ, ਐ ਤੇ ਮੈਨੂੰ ਲੱਗਦਾ ਐ ਕਿ ਕਿ ਜਿਸ ਦੇਸ਼ ਚ ਤੁਸੀਂ ਰੈਣੈ, ਮੇ ਬੀ ਤੁਹਾਨੂੰ ਔਥੇ ਦੀ